ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਕਿਵੇ ਉਹ
ਵਧੀਆ ਜੀ ਤੁਸੀ ਸੁਣਾਓ ਘਰ ਪਰਿਵਾਰ ਸਭ ਵਧੀਆ
ਹਾਂਜੀ ਸਭ ਵਧੀਆ ਤੁਸੀ ਦੱਸੋ
ਬਸ ਵਧੀਆ
ਹਾਂਜੀ
ਜੀ ਮੈ ਤੁਹਾਡੇ ਕੋਲ ਆ ਪੁੱਛਣਾ ਸੀ ਅੱਜ ਕੱਲ੍ਹ ਜਿਵੇ ਸੋਸ਼ਲ ਮੀਡੀਆ ਕਿੰਨਾ ਵਾਇ ਵਾਇਰਲ ਹੋ ਰਿਹਾ ਅਤੇ ਤੁਸੀ ਮੈਨੂੰ ਇਹਦੇ ਐਡਵਾਂ ਵਗੈਰਾ ਦੱਸ ਸਕਦੇ ਹੋ ਡਿਸਐਡਵਾਂਟੇਜ ਵਗੈਰਾ
ਹਾਂਜੀ ਹਾਂਜੀ ਕਿਉ ਨ ਦੇਖੋ ਜੀ ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਫਾਇਦੇ ਤੇ ਨੁਕਸਾਨ ਦੇ ਬਾਰੇ ਨ ਅੱਜ ਕੱਲ ਕਰ ਲੈਣੀ ਹੈ ਆਪ ਤਾਂ ਮੈਂ ਦੱਸ ਸੀ
ਹਾਂਜੀ।
ਦੇਖੋ ਜੀ ਆਜ ਅਜ ਦਾ ਟਾਇਮ ਕਲਯੁਗ ਜਿਤਨਾ। ਜਿਥੇ ਬਿਨਾ ਇੰਟਰਨੇਟ ਤੇ ਸੋਸ਼ਲ ਮੀਡੀਆ ਜ਼ਿੰਦਗੀ ਅਧੂਰੀ ਜਹੀ ਲਗਦੀ ਹੈ।
ਹਾਂਜੀ।
ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇੰਟਰਨੈੱਟ ਦੇ ਫ਼ਾਇਦੇ ਦੀ ਤਾਂ ਇੰਟਰਨੈੱਟ ਦੇ ਸਾਡੇ ਜ਼ਿੰਦਗੀ ਨੂੰ ਬਹੁਤ ਇਜ਼ੀ ਬਣਾ ਦਿੱਤਾ ਹੈ ਆਜ ਅਸੀ ਘਰ ਬੈਠੇ ਹੀ ਦੁਨੀਆਂ ਦੀ ਹਰ ਇਨਫੋਰਮੇਸ਼ਨ ਲੈ ਸਕਦੇ ਹ
ਸਹੀ ਗੱਲ
ਹਾਂਜੀ ਐਜੂਕੇਸ਼ਨ ਵਿੱਚ ਦੇਖੋ ਜੀ ਐਜੂਕੇਸ਼ਨ ਮੇ ਕਿਤਨਾ ਰੋਲ ਹੋਤਾ ਸੀ ਇੰਟਰਨੈਟ ਦਾ ਤੇ ਸ ਮੀਡੀਆ ਦਾ ਔਨਲਾਈਨ ਯੂਟਿਊਬ ਔਨਲਾਈਨ ਕਲਾਸ ਲੈਕਚਰ ਪੀ ਡੀਐਫ ਸਭ ਨੈਟ ਕੇ ਥਰੂ ਹੀ ਹੁੰਦਾ ਹੈ
ਹਾਂਜੀ
ਸਭ ਕੁਛ ਈਜ਼ਇਲੀ ਮਿਲ ਜਾਂਦਾ ਹੈ ਬੱਚੇ ਕਪੀਟਟਿਵ ਐਗਜ਼ਾਮ ਦੀ ਤਿਆਰੀ ਘਰ ਬੈਠ ਕੇ ਹੀ ਕਰ ਲੈਂਦੇ ਨੇ ਅਤੇ ਕਮਿਊਨੀਕੇਸ਼ਨ ਹੀ ਸਕਿੱਲ ਹੀ ਇਜ਼ੀ ਹੋ ਜਾਂਦੀ ਹੈ
ਹਾਂਜੀ ਉਹੀ ਗੱਲ ਹੈ ਨਾ ਅੱਜ ਕੱਲ੍ਹ ਦੇਖੋ ਸੋਸ਼ਲ ਮੀਡੀਆ ਇੰਨਾ ਵਧ ਗਿਆ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਜਿਹੜੇ ਬੱਚੇ ਬੱਚੇ ਹੈਗੇ ਨੇ ਅੱਜ ਕੱਲ੍ਹ ਦੇ ਸਵੇਰੇ ਸਵੇਰੇ ਉੱਠਦੇ ਨੇ ਪਹਿਲੇ ਤਾਂ ਇੱਕ ਦੋ ਘੰਟੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਇੰਸਟਾਗ੍ਰਾਮ ਚਲਾ ਲਿਆ ਫੇਸਬੁੱਕ ਯੂਬ ਟਿਊਬ ਤੇ ਉਸ ਤੋਂ ਬਾਅਦ ਜਦੋਂ ਮਤਲਬ ਫਰੈਸ਼ ਫਰੂਸ਼ ਆਪਣਾ ਬਰੱਸ਼ ਵਗੈਰਾ ਕਰਕੇ ਤੇ ਜਦੋਂ ਰੋਟੀ ਖਾਣ ਬੈਦੇ ਨੇ ਤੇ ਬਿਨਾਂ ਫੋਨ ਤੇ ਰੋਟੀ ਵੀ ਨਹੀਂ ਖਾਂਦੇ ਹੈ
ਹਾਂਜੀ ਹਾਂਜੀ ਪਰ ਦੇਖੋ ਨੁਕਸਾਨ ਵੀ ਆਪਣੀ ਜਗ੍ਹਾ ਹੈ ਜੀ ਜਿੱਥੇ ਨੁਕਸਾਨ ਤੇ ਉਤੇ ਫਾਇਦੇ ਜਿੱਥੇ ਫ਼ਾਇਦੇ ਤੇ ਉਤੇ ਨੁਕਸਾਨ ਹੈ
ਸਹੀ ਗੱਲ ਹੁਣ ਫਾਇਦੇ ਵੀ ਇਹ ਹੁੰਦੇ ਨੇ ਅੱਜ ਕੱਲ੍ਹ ਦੇ ਉਹ ਜਿਹੜੇ ਸੋਸ਼ਲ ਮੀਡੀਆ ਚਲਾ ਰਹੇ ਨੇ ਜਿਹੜੇ ਮਤਲਬ ਕਿ ਜਿਨ੍ਹਾਂ ਚ ਸੈਲਫ ਡਿਪੈਂਡੈਂਟ ਹੈਗੇ ਨੇ ਜੋ ਉਹ ਆਪਣੀ ਮਤਲਬ ਅਰਨਿੰਗ ਸਕਿੱਲ ਵਧੀਆ ਕਰਦੇ ਨੇ ਆਪਣੀ ਸਕਿਲ ਤੋਂ ਜਿਵੇਂ ਯੂਟਿਊਬ ਤੇ ਆਪਣੀ ਰੈਸਿਪੀ ਵਗੈਰਾ ਬਣਾ ਕੇ ਜਾਂ ਜਿਹੜਾ ਟੀਚਿੰਗ ਵਧੀਆ ਕਰ ਲੈਂਦਾ ਆਪਣੀ ਟੀਚਿੰਗ ਜਿਹੜਾ ਵੀ ਵਿਲੋਗ ਵਧੀਆ ਬਣਾ ਲੈਂਦਾ ਉਹ ਵਿਲੋਗ ਪਾ ਲੈਂਦਾ ਹਾਂ ਤੇ ਜਿਹਨਾਂ ਕਰਕੇ
ਲੋਕ ਫੇਕ ਲਾਈਵ ਦਿਖਾਈ ਜਾਂਦੇ ਨੇ ਸੋਸ਼ਲ ਮੀਡੀਆ ਵਿੱਚ ਲੋਕ ਆਪਣੀ ਅਸਲੀ ਜ਼ਿੰਦਗੀ ਦੇ ਛੱਡ ਕੇ ਸਿਰਫ ਸ਼ੋ- ਆਫ ਕਰਦੇ ਨੇ ਜਿਸੇ ਕਪ ਕੰਪੈਰੀਜ਼ਨ ਤੇ ਡਿਪਰੈਸ਼ਨ ਵੜਦਾ ਹੈ ਉਹ ਉਹ ਸੋਚਦੇ ਨੇ ਕਿ ਇਹ ਐਨ ਐਸੀ ਹੈ ਤੇ ਆਪਣੀ ਐਸੀ ਕਿਉ ਨਹੀਂ ਹੈ
ਹਾਂਜੀ
ਟਾਈਮ ਵੇਸਟ ਹੋ ਜਾ ਰ ਅਡਿਕਸ਼ਨ ਲੱਗ ਜਾਂਦਾ ਬੱਚੋਂ ਨੂੰ ਰੀਲ ਦੇਖ ਦੇਖ ਕੇ ਘੰਟੇ ਨਿਕਲ ਜਾਂਦੇ ਹੈ ਪਤਾ ਹੀ ਨਹੀਂ ਚੱਲਦਾ ਟਾਈਮ ਦਾ
ਸਹੀ ਗੱਲ ਹੈ ਸੋਸ਼ਲ ਮੀਡੀਆ ਨੇ ਅੱਜ ਕੱਲ ਦੇਖੋ ਬੱਚਿਆਂ ਤੇ ਨਾਲ ਦੇ ਨਾਲ ਵੱਡਿਆਂ ਨੂੰ ਵੀ ਕਿੰਨਾ ਅਟਰੈਕਟ ਕਰ ਲਿਆ ਆਪਣੇ ਨਾਲ
ਪੜਦਾ ਜੀ ਜੈਸੇ ਕਿਸੀ ਦੇ ਹੇਡ ਕਮੈਂਟ ਹੋ ਗਏ ਜਾਂ ਦੇ ਅ ਲਾਇਕ ਅੱਛੇ ਨੀ ਆਏ ਤੇ ਕਿਸੇ ਕੋਈੇ ਬੋਡੀ ਸ਼ੇਮਿੰਗ ਕਰ ਜੀ ਸਬਰ ਬਲੂਇੰਗ ਹੋ ਤੇ ਮੈਂਟਲ ਹੈਲਥ ਨੂੰ ਨੁਕਸਾਨ ਪਹੁੰਚਦਾ ਹੈ
ਹਾਂਜੀ ਸਹੀ ਗੱਲ ਜੀ
ਹਾਂਜੀ ਰ ਸਭ ਸੇ ਵੱਡੀ ਚੀਜ਼ ਤਾਂ ਪ੍ਰਵੇਸੀ ਹੁੰਦੀ ਹੈ ਜੀ ਪ੍ਰਵੇਸੀ ਸੇਫ ਨਹੀ ਹੈ ਸੋਸ਼ਲ ਮੀਡੀਆ ਵਿੱਚ ਜੈਸੇ ਆਪਾਂ ਪਰਸਨਲ ਫੋਟੋ ਡਾਲਤੇ ਹੈ ਤੇ ਟਾਟਾ ਕ ਮ ਯੂਜ ਹੋ ਸਕਤਾ ਹੈ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨੇ ਕੇ ਲਿਏ ਨਾ ਹੋਣ
ਹਾਂਜੀ ਹਾਂਜੀ ਉਹ ਤਾਂ ਸਹੀ ਗੱਲ ਹੈ ਜੀ, ਅੱਜ- ਕੱਲ ਤਾਂ ਦੇਖੋ ਮਤਲਬ ਸੋਸ਼ਲ ਮੀਡੀਆ ਨਾ ਇੱਕ ਪਬਲਿਕ ਬਣ ਗਿਆ। ਤੁਸੀਂ ਆਪਣੇ ਜੋ ਵੀ ਮਤਲਬ ਫੇਸਬੁੱਕ ਤੇ ਅਗਰ ਪਾ ਦੋ, ਦੁਨੀਆਂ ਦੇਖੇਗੀ ਤੁਹਾਡੀ ਫੋਟੋ ਜਾਂ ਤੁਸੀਂ ਕੁਛ ਵੀ ਪਾ ਦੋ।
ਹਾਂਜੀ- ਹਾਂਜੀ।
ਤੇ
ਹਾਂਜੀ ਇਹੀ ਗੱਲ ਏ ਜੀ, ਤੇ ਨੁਕਸਾਨ ਵੀ ਤੇ ਨਹੀਂ ਹੈ ਤੇ ਫ਼ਾਇਦੇ ਵੀ ਤੇ ਨਹੀਂ ਹੈ।
ਹਾਂਜੀ, ਅੱਜ- ਕੱਲ੍ਹ ਤੁਸੀਂ ਦੇਖ ਸਕਦੇ ਹੋ ਜਿਵੇਂ ਲੋਕ ਸਵੇਰੇ ਉੱਠ ਕੇ ਪੰਜ ਜਾਂ ਛੇ ਵਜੇ ਨਿਊਜ਼ਪੇਪਰ ਵਗੈਰਾ ਪੜ੍ਹਦੇ ਸੀ, ਅੱਜ- ਕੱਲ੍ਹ ਉਹ ਚੀਜ਼ ਰਹੀ ਨਹੀਂ।
ਉਹ ਤਾਂ ਖ਼ਤਮ ਹੋ ਗਈ ਜੀ ਅੱਜ- ਕੱਲ੍ਹ, ਅੱਜ -ਕੱਲ੍ਹ ਤਾਂ ਸੁਬਾਹ ਉੱਠ
ਅੱਜ -ਕੱਲ੍ਹ ਤਾਂ ਦੇਖੋ, ਦਸ ਗਿਆਰਾਂ ਵਜੇ ਲੋਕੀ ਉੱਠਦੇ ਨੇ। ਤੇ ਆਪਣਾ ਆਰਾਮ ਨਾਲ ਫੇਸਬੁੱਕ ਚਲਾਂਦੇ ਨੇ, ਫੇਸਬੁੱਕ ਤੇ ਕਿੰਨੇ ਹੀ ਮਤਲਬ ਨਿਊਜ਼ ਚੈਨਲ ਬਣ ਗਏ ਨੇ। ਤੇ ਉਹਦੇ ਤੇ ਵੀਡੀਓ ਆ ਜਾਂਦੀ ਏ, ਮਤਲਬ ਉੱਪਰੋ ਉੱਪਰ ਵੀਡੀਓ ਵਗੈਰਾ ਵਿਖਾਂਦੇ ਨੇ, ਫੇਸਬੁੱਕ ਤੇ ਨਿਊਜ਼ ਪੂਰੀ। ਕਿ ਕਿਹਦੇ ਘਰ ਚੋਰੀ ਹੋ ਰਹੀ ਏ, ਜਾਂ ਜੋ ਵੀ ਮਤਲਬ ਨਿਊਜ਼ ਹੋਏਗੀ ਸ਼ਹਿਰ ਦੀ। ਤੁਹਾਡੇ ਆਲੇ- ਦੁਆਲੇ ਦੀ ਉਹ ਸਭ ਵਿਖਾਣਗੇ। ਹੈਲੋ,